ਹਾਂਜੀ-ਹਾਂਜੀ-ਹਾਂਜੀ, ਸਸ਼੍ਰੀ ਅਕਾਲ ਜੀ।
ਸ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਕੀ ਹਾਲ ਚਾਲ ਨੇ?
ਠੀਕ ਐ ਜੀ, ਹੋਰ ਤੁਸੀਂ ਠੀਕ ਹੋ?
ਹਾਂਜੀ-ਹਾਂਜੀ, ਵਧੀਆ ਠੀਕ, ਤੁਸੀਂ ਸੁਣਾਓ, ਹੋਰ ਰੋਟੀ- ਪਾਣੀ ਕਰ ਲਿਆ ਜੇ?
ਹਾਂਜੀ ਹਾਂਜੀ।
ਅ ਅੱਛਾ ਠੀਕ ਹੈ ਅਹ।
ਕਿੱਦਾਂ ਰਹਿਣ-ਸਹਿਣ ਕਿੱਦਾਂ ਇੱਧਰ, ਤੁਹਾਡੇ ਅਹ ਏਰੀਏ ਦੇ ਵਿੱਚ?
ਰਹਿਣ-ਸਹਿਣ ਸਾਡਾ ਪੰਜਾਬੀ।
ਅੱਛਾ।
ਇਕਦਮ ਜੀ ਹਾਂਜੀ।
ਠੀਕ ਐ, ਅਹ ਨਹੀਂ ਤੁਸੀਂ ਜੰਮਪਲ ਪੰਜਾਬ ਦੇ ਹੀ ਹੋ ਨਾ ਵੈਸੇ?
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਪੰਜਾਬ ਦੇ।
ਅੱਛਾ-ਅੱਛਾ ਹਾਂ, ਤੇ ਫੇਰ ਤੇ ਤੁਹਾਨੂੰ ਸਾਰਾ ਪਤਾ ਹੋਣਾ ਮਾਹੌਲ ਦਾ ਪੰਜਾਬ ਦਾ ਕਿੱਦਾਂ ਲੋਕ ਰਹਿੰਦੇ ਨੇ ਕਿੱਦਾਂ ਹੈਨਾ।
ਜੀ-ਜੀ-ਜੀ-ਜੀ।
ਹਾਂਜੀ, ਔਰ ਤੁਹਾਨੂੰ ਲੱਗਦਾ ਵੀ ਤੇ ਚੇਂਜ ਆ ਗਿਆ ਵਾ, ਜਿੱਦਾਂ ਹੁਣ ਦੇ ਜ਼ਮਾਨੇ ਚ ਤੇ ਪਹਿਲੇ ਜ਼ਮਾਨੇ ਦੇ ਵਿੱਚ, ਕਿੰਨੀ ਤੁਹਾਡੀ ਓਦਾਂ ਏਜ ਮੈਂ ਓਦਾਂ ਪੁੱਛਾਂ ਤੇ ਦੱਸਣਾ ਚਾਹੋਗੇ ਤੇ।
ਹਾਂਜੀ, ਟਵੰਟੀ ਥ੍ਰੀ ਹੈ ਜੀ ਮੇਰੀ।
ਅੱਛਾ, ਟਵੰਟੀ ਥ੍ਰੀ ਐ, ਕੁਝ ਜ਼ਿਆਦਾ ਖਾਸ ਨਹੀ ਐ, ਛੋਟੀ ਹੀ ਉਹ, ਤੇ ਵੈਸੇ ਕਿੱਦਾਂ ਲੱਗਦਾ ਥੋੜ੍ਹਾ ਚੇਂਜ- ਚੂਂਜ ਆ ਗਈ ਨੇ ਹੁਣ ਜਿੱਦਾਂ ਪਹਿਲਾਂ ਤੁਸੀਂ ਨਿੱਕੇ ਸੀ, ਉਦੋਂ ਤੇ ਹੁਣ
ਚੇਂਜ ਤਾਂ ਬਹੁਤ ਹੋਇਆ ਜੀ, ਬਹੁਤ ਫ਼ਰਕ ਪਿਆ ਅੱਗੇ ਨਾਲੋਂ। ਹੈਲੋ।
ਹਾਂਜੀ-ਹਾਂਜੀ, ਕੀ-ਕੀ ਚੇਂਜ ਆਇਆ ਲੱਗਦਾ ਤੁਹਾਨੂੰ?
ਪਹਿਲਾਂ ਦੇ ਪੁਰਾਣੇ ਲੋਕ ਜਿਵੇਂ ਕੁਰਤਾ ਜਾਤਰਾ ਪਾਉਂਦੇ ਸੀ।
ਅੱਛਾ।
ਤੇ ਬੀਬੀਆਂ ਜਿਵੇਂ ਸੂਟ ਹੱਥ ਦੀ ਕਢਾਈ ਕੱਢਕੇ ਕੱਪੜੇ ਪਾਉਣੇ।
ਠੀਕ ਇਹ, ਇਹ ਵੀ ਚੇਂਜ ਆਇਆ ਲੱਗਦਾ ਤੁਹਾਨੂੰ ਕੁਛ ਹੋਰ
ਅੱਜ-ਕੱਲ੍ਹ ਲੋਕ ਮੋਡਰਨ ਜ਼ਿਆਦਾ ਹੋ ਗਏ ਉਸ ਹਿਸਾਬ ਨਾਲ ਕੱਪੜੇ ਪਾਉਣ ਲੱਗ ਗਏ।
ਅੱਛਾ ਹਾਂ ਇਹ ਵੀ ਗੱਲ ਹੈਗੀ ਆ ਮਤਲਬ ਗੱਲ ਇਹ ਕਿ ਚਲੋ ਪਹਿਰਾਵਾ ਤੇ ਸਾਡਾ ਚੇਂਜ ਹੋਇਆ ਹੀ ਹੋਇਆ ਵਾ ਨਾ। ਅ ਟਾਈਮ ਦੇ ਹਿਸਾਬ ਨਾਲ। ਤੇ ਪਹਿਰਾਵੇ ਤੋਂ ਇਲਾਵਾ ਵੀ ਅਸੀਂ ਬਹੁਤ ਸਾਰੇ ਚੇਂਜ ਹੋ ਗਏ ਹੈਨਾ। ਸਾਡੇ ਸੁਭਾਵਾਂ ਦੇ ਵਿੱਚ ਵੀ ਬੜਾ ਫ਼ਰਕ ਆ ਗਿਆ, ਸਾਡੇ ਸੱਭਿਆਚਾਰ ਚ ਵੀ ਬੜਾ ਫਰਕ ਪੈ ਗਿਆ ਹੈ।
ਹਾਂਜੀ-ਹਾਂਜੀ-ਹਾਂਜੀ ਬਿਲਕੁਲ।
ਹਾਂਜੀ, ਇੱਕ ਮਿੰਟ ਹੋਲਡ ਕਰਿਓ ਇੱਕ ਮਿੰਟ ਬਸ‌ ਹਾਂ ਹਮ ਹਮ ਹੈਲੋ।
ਹੈਲੋ, ਹਾਂਜੀ।
ਹਾਂਜੀ-ਹਾਂਜੀ, ਸੋਰੀ ਉਹ ਕੋਲ ਆ ਗਈ ਸੀ ਵਿੱਚ ਕਿਸੇ ਦੀ ਤੇ ਹਾਂਜੀ ਅਹ ਅੱਛਾ ਰਹਿਣ ਸਹਿਣ ਦੀ ਆਪਾਂ ਗੱਲ ਕਰਦੇ ਪ ਵੀ ਰਹਿਣ ਸਹਿਣ ਵੀ ਬੜਾ ਚੇਂਜ ਹੋ ਗਿਆ ਹੈ ਅਹ ਕੱਪੜੇ ਲੱਤਾ ਤੇ ਹੈ ਹੀ ਹੈ ਸਾਡਾ ਹਨਾ। ਪਹਿਰਾਵਾ ਤੇ ਚੇਂਜ ਹੋਇਆ ਹੀ ਹੋਇਆ ਵਾ ਪਹਿਲੇ। ਪਹਿਲੇ ਪਹਿਰਾਵਿਆਂ ਦੇ ਵਿੱਚ ਅਹ ਜਿੰਨਾ ਅਹੀ ਸੁਣਿਆ ਵਾ ਹਨਾ। ਤੇ ਜਾਂ ਆਪਣੇ ਦਾਦੇ। ਪੜਦਾਦਿਆਂ ਕੋਲ ਬੈਠੇ ਆ ਜਾਂ ਉਹਨਾਂ ਦੀਆਂ ਗੱਲਾਂ ਜਾਂ ਟੀ ਵੀ ਦੇ ਰਾਹੀਂ ਜਾਂ ਫੋਨਾ ਦੇ ਰਾਹੀਂ। ਕਿਆ ਵਾ ਤੇ ਪਹਿਲੇ ਜਿਹੜੇ ਬੰਦੇ ਹੁੰਦੇ ਸੀ ਜ਼ਿਆਦਾ ਤਰ ਚਾਦਰਾ ਪਹਿਨਦੇ ਸੀ। ਕੁੜਤਾ ਚਾਦਰਾ ਤੇ ਤ ਤੁਰਲੇ ਵਾਲੀ ਪੱਗ ਹੁੰਦੀ ਸੀ। ਹੇਣਾ ਹੁਣ ਕੀ ਹੈ ਹੁਣ ਸਾਡੇ ਕੋਲ। ਪੱਗ ਹੈਗੀ ਹੈ ਪਰ ਪੱਗ ਦਾ ਸਟਾਈਲ ਚੇਂਜ ਏ ਹੁਣ ਸਾਡੇ ਕੋਲੋਂ ਕੁੜ ਤਾਂ ਹੈਗਾ ਵਾ ਪਰ ਕੁੜਤੇ ਨਾਲ ਪਜਾਮਾ ਏ ਚਾਦਰਾ ਚੇਂਜ ਹੋ ਗਿਆ ਹੈ ਚਾਦਰਾ ਵਿੱਚ ਦੇਖੋ ਤੁਸੀਂ ਸਾਡੇ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਵੇਖਲੋ ਕਿ ਚਾਦਰਾ ਕੋਈ ਦੋ ਬੰਦੇ ਹੋਣਗੇ ਪਿੰਡ ਦੇ ਵਿੱਚ ਸਾਰੇ ਜਿਹੜੇ ਕਿ ਚਾਦਰਾ ਬਣਦੇ ਆ। ਠੀਕ ਹੈ ਕੋਈ ਚਾਦਰਾ ਨੀ ਬਣਦਾ ਕੁੜਤਾ ਪਜਾਮਾ ਪਾਉਂਦੇ ਨੇ ਸਭ ਪਾਉਂਦੇ ਨੇ। ਪਰ ਚਾਦਰਾ ਨਹੀਂ ਰਹਿ ਗਿਆ ਤੁਰੱਲੇ ਵਾਲੀਆਂ ਪੱਗਾਂ ਤੇ ਮੁੱਕੀ ਗਈਆਂ ਨਾ ਸਿਰਫ ਉਹ ਭੰਗੜੇ ਵਾਲੇ ਬੰਦਿਆਂ ਤੱਕ ਹੀ ਰਹਿ ਗਈਆਂ।
ਹਾਂਜੀ।
ਔਰ ਦੂਸਰਾ ਜੇ ਗੱਲ ਕੀਤੀ ਜਾਏ ਆਪਣੇ ਅਹ ਲੇਡੀਜ਼ ਦੀ। ਬੁੜੀਆਂ ਦੀ ਠੀਕ ਔਰਤਾਂ ਦੀ ਤੇ ਔਰਤਾਂ ਦਾ ਵੀ ਬਹੁਤ ਫ਼ਰਕ ਪਿਆ ਹੈ। ਤਾਵੀ ਪਹਿਲਾਂ ਮੋਸਟਲੀ ਸਲਵਾਰ ਸੂਟ ਦੇ ਵਿੱਚ ਹੀ ਹੁੰਦੀਆਂ ਸੀ। ਠੀਕ ਹੈ ਔਰ ਸੱਗੀ ਫੁੱਲ ਸਜਾਉਣੇ ਜਿਵੇਂ ਸ਼ਿੰਗਾਰ। ਕਰਨਾ ਉਹਨਾਂ ਦਾ ਅਲੱਗ ਟਾਈਪ ਹੁੰਦੀ ਸੀ ਹਨਾ ਗੋਟੇ ਵਾਲੀਆਂ ਚੁੰਨੀਆਂ ਪਰ ਹੁਣ ਸਾਡੇ ਸਾਡਾ ਵੀ ਬਹੁਤ ਫ਼ਰਕ ਪੈ ਗਿਆ ਹੁਣ ਆਪ ਆਪਾਂ ਸੂਟਾਂ ਨੂੰ ਛੱਡ ਕੇ ਸੂਟ ਪਾਇਆ ਪਰ ਅਸੀਂ ਵੀ ਪਲਾਜ਼ੋ ਪਾਉਂਦਿਆਂ ਵਾ। ਠੀਕ ਇੰਨਾ ਫਰਕ ਪੈ ਗਿਆ ਕਿ ਅਸੀਂ ਪੂਰੀ ਸਲਵਾਰ ਵਾਲਾ ਸੂਟ ਜਿਹੜਾ ਵਾ ਉਹ ਨਹੀਂ ਪਾ ਕੇ ਰਾਜੀ ਹੈਗੀਆਂ ਬੁੜੀਆਂ। ਔਰ ਸਪੈਸ਼ਲੀ ਇਹ ਤੇ ਬੁੜੀਆਂ ਦੀ ਗੱਲ ਹੋਈ ਨਾ ਕਿ ਲੇਡੀਜ਼ ਹੁਣ ਦੇ ਜਿਹੜੇ ਇਹ ਤੀਆਂ ਨੇ ਸਾਡੀਆਂ ਸਾਡੀਆਂ ਕੁੜੀਆਂ ਨੇ ਜਿਹੜੀਆਂ ਸਾ ਹਨਾ ਕੋਈ। ਪੰਦਰਾਂ ਵੀਹ ਸਾਲ ਦੀ, ਪੱਚੀ ਸਾਲ ਦੀ ਉਹ ਸਭ ਦੀ ਸਭ ਜਿਹੜੀਆਂ ਵਾ ਉਹ ਸੂਟ ਵੀ ਪਾ ਕੇ ਰਾਜੀ ਨਹੀਂ ਆ। ਠੀਕ ਏ ਓ ਸੂਟ ਪੰਜਾਬੀ ਪ੍ਰੈਫਰੈਂਸ ਦਿੰਦੀਆਂ ਹੀ ਨਹੀਂ ਆ ਜੀਨ ਟੋਪ ਬੈਸਟ ਹੈ ਠੀਕ ਏ ਜਾਂ ਜਿਹੜੇ ਕੋਡ ਸੈਟ ਵਗੈਰਾ ਚਲਦੇ ਨੇ ਬਸ ਉਹੀ ਪਾ ਕੇ ਰਾਜ਼ੀ ਨੇ ਤੇ ਇਹ ਮਾਹੌਲ ਦੇ ਤੇ ਪਹਿਰਾਵੇ ਦੀ ਗੱਲ ਕਰੀਏ ਤੇ ਜੇ ਕਰੀਏ ਸੁਭਾਵਾਂ ਦੀ ਤੇ ਸੁਭਾਵਾਂ ਚ ਵੀ ਬੜਾ ਫਰਕ ਪੈ ਗਿਆ ਹਨਾ ਪਹਿਲੇ ਵੇਖੋ ਕਿੱਦਾਂ ਅਸੀਂ ਬਹਿੰਦੇ ਹਾਂ, ਇਕੱਠੇ ਰੋਟੀਆਂ ਖਾਂਦੇ ਹਾਂ ਇੱਕ ਇੱਕ ਲਾਈਨ ਵਾਈਜ਼ ਘਰ ਹੁੰਦੇ ਸੀ, ਜਿੱਥੋਂ ਤੱਕ ਮੈਨੂੰ ਯਾਦ ਲਾਈਨ ਵਾਈਜ਼ ਘਰ ਹੁੰਦੇ ਸੀ ਦੋ ਦੋ ਕਮਰੇ ਸਾਰਿਆਂ ਦੇ ਔਰ ਜਦੋਂ ਰੋਟੀ ਪੱਕਣੀ ਆ ਸਾਰਿਆਂ ਨੇ ਇਕੱਠੇ ਬਹਿ ਕੇ ਖਾਣੀ ਆ ਜਿੱਦਾਂ ਦਾਦੀ ਦੀ ਬਣਾਉਣ ਡੀ ਆ ਆਜ ਚਾਚੀ ਬਣਾਉਣ ਡੀ ਆ ਜਾਂ ਮੰਮੀ ਬਣਾਉਣ ਡੀ ਆ ਤੇ ਤਿਨੇ ਜਾਣੇ ਸਾਂ ਅ ਚਾਚੇ ਤਾਈ ਸਾਰਿਆਂ ਨੇ ਬਹਿ ਕੇੱ ਇਕੱਠੀਆਂ ਨੇ ਰੋਟੀ ਖਾਣੀ ਆ, ਇੱਕ ਨੇ ਫੜਾਈ ਜਾਣੀ ਆ, ਕੁੜੀਆਂ ਧੀਆਂ ਨੇ ਜਿੱਦਾਂ ਸਾਡੇ ਵਰਗੇ ਬ ਬੱਚੇ ਹੀ ਸਾਨੂੰ ਕਹਿ ਦੇਣਾ ਤੁਸੀਂ ਫੜਾਈ ਜਾਓ ਚਾਚੀ ਦੇ ਨਾਲ ਤੇ ਅਸੀ ਫੜਾਈ ਜਾਣੀ ਆ। ਤੇ ਹੁਣ ਵੇਖੋ ਕਿ ਘਰ ਜਿਹੜੇ ਆ, ਉਹ ਖੁੱਲ੍ਹੇ ਨੇ ਪਰ ਦਿਲ ਜਿਹੜੇ ਆ ਉਹ ਤੰਗ ਨੇ ਉਹ ਕਾਰਨ ਕੀ ਕੀ ਐ ਕਿ ਅਸੀਂ ਘਰ ਤੇ ਬੜੇ ਆਲੀ ਆਲੀਸ਼ਾਨ ਬਣਾ ਲਏ ਨੇ ਪਰ ਹੁਣ ਰਿਸ਼ ਤੇ ਹੈ ਨੀ ਸਾਡੇ ਕੋਲ, ਪਹਿਲੇ ਰਿਸ਼ਤੇ ਹੈਗੇ ਸੀ ਸਾਡੇ ਕੋਲ। ਘਰ ਕੱਚੇ ਹੀ ਠੀਕ ਏ, ਰਿਸ਼ਤੇ ਜ਼ਿਆਦਾ ਹੀ। ਹੁਣ ਘਰ ਪੱਕੇ ਨੇ ਤੇ ਰਿਸ਼ਤੇ ਘੱਟ ਨੇ ਸਾਡੇ ਕੋਲ ਔਰ ਮੈਨੂੰ ਯਾਦ ਏ ਕਿ ਨਿੱਕੇ ਹੁੰਦਿਆਂ ਕਿੰਨਾ ਆਪਾਂ ਖੇਡਦੇ ਹੁੰਦੇ ਸੀ ਰਾਤ ਰਾਤ ਤੱਕ ਲੁਕਣ ਮਿਚੀਆਂ ਖੇਡਣੀਆਂ, ਦਿਨੇ ਮਤਲਬ ਮੁੰਡਿਆਂ ਨੇ ਬਾਂਟੇ ਖੇਡਣੇ ਤੇ ਕੁੜੀਆਂ ਨੇ ਵੀ ਵਿੱਚੇ ਪੰਗੇ ਲੈਣੇ ਸਾਡੇ ਵਰਗਿਆਂ ਨੇ ਕਿ ਮੈਂ ਵੀ ਖੇਡਣਾ ਹੀ ਖੇਡਣਾ। ਖੇਡਣਾ ਵਾ ਹਨਾ। ਉਹ ਲੁਕਣ ਛਪਾਈ ਖੇਡਣੀ, ਦਿਨੇ ਵੀ ਖੇਡਣੀ ਛੂਹ ਛਪਾਈ ਖੇਡਣੀ, ਬੈਟਬਲ ਖੇਡਣਾ ਸਾਰਿਆਂ ਨੇ ਜਿੰਨੇ ਚਾਚੇ ਤਾਇਆਂ ਦੇ ਮੁੰਡੇ ਕੁੜੀਆਂ ਸਭ ਨੇ ਕੋਈ ਮੇਰ ਨੀ ਕੋਈ ਤੇਰ ਨੀ, ਜਿਹਦੀ ਮਰਜ਼ੀ ਜਗ੍ਹਾ ਦੇ ਵਿੱਚ ਖੇਡ ਲੈਣੀ, ਬਾਗੇ ਖੇਡ ਲੈਣੀ, ਵੇਲੀ ਚ ਖੇਡ ਲੈਣੀ, ਖੁੱਲਾ ਥਾਂ ਜਿੱਥੇ ਲੱਭਣਾ ਉਥੇ ਇਕੱਠੇ ਖੇਡਣ ਬਹਿ ਜਾਣਾ ਤੇ ਹੁਣ ਦੇ ਬੱ ਪਿੱਛੇ ਤੁਸੀਂ ਵੇਖੋ ਮਾਹੌਲ ਕਿ ਹੁਣ ਦੇ ਬੱਚੇ ਘਰਾਂ ਚੋਂ ਬਾਹਰ ਨੀ ਨਿਕਲਦੇ।
ਨਹੀਂ ਨਿਕਲਦੇ
ਹਨਾ, ਸਾਰਾ ਦਿਨ ਫੋਨ ਤੋਂ ਇਲਾਵਾ ਕੋਈ ਕੰਮ ਨੀ, ਇੱਕ ਪੜ੍ਹਾਈ ਇੱਕ ਫੋਨ, ਇੱਕ ਪੜ੍ਹਾਈ ਇੱਕ ਫੋਨ ਉਹ ਤੋਂ ਇਲਾਵਾ ਜ਼ਿੰਦਗੀ ਕੁਝ ਨੀ ਆ ਬੱਚੇ ਦੀ ਕਿ ਉਹ ਇੰਟਰੈਕਟ ਨਹੀਂ ਕਰਦਾ ਬਾਹਰ। ਤੇ ਬਾਹਰ ਮਾਹੌਲ ਚ ਕੀ ਹੋਣ ਡਿਆ ਵਾ।
ਹਾਂਜੀ।
ਤੇ ਜਿੰਨਾਂ ਤੱਕ ਵਿਚਰਾਂਗੇ ਨਹੀਂ, ਉਨ੍ਹਾਂ ਤੱਕ ਜਾਣਾਂਗੇ ਕਿੱਦਾਂ ਹਨਾ ਕਿ ਪੂਰੀ ਦੁਨੀਆ ਕਿੱਥੇ ਵੱਸਦੀ ਐ, ਕੌਣ ਕੀ ਐ, ਰਿਸ਼ਤੇ ਕੀ ਐ। ਮਾਹੌਲ ਕੀ ਸੀ। ਪਹਿਲੇ ਔਰ ਇਹਨਾਂ ਨੂੰ ਪਤਾ ਵੀ ਨੀ ਆ ਬੱਚਿਆਂ ਨੂੰ ਜਿੰਨਾ ਤਕ ਅਸੀ ਦੱਸਾਂਗੇ ਨਾ ਨਾਲੇ ਉਹਨਾਂ ਨੇ ਜੀਆ ਹੀ ਨੀ ਆ। ਜੀਣਗੇ ਤੇ ਪਤਾ ਹੋਊਗਾ ਨਾ ਕਿ ਅਸ ਅਸਲ ਸੱਚਾਈ ਕੀ ਐ ਫੇਰ ਤੇ ਨਹੀਂ ਤੇ ਬੁਝਾਰ ਤਾਂ ਵਾਲੀ ਗੱਲ ਹੋ ਗਈ ਸੁਣੀਆਂ ਸੁਣਾਈਆਂ ਬੁਝਾਰਤਾਂ।
ਜੀ ਜੀ।
ਹਾਂ ਔਰ ਮੈਨੂੰ ਯਾਦ ਐ ਕਿ ਪਹਿਲਾਂ ਦਾਦੀਆਂ ਦਾਦਿਆਂ ਦੀ ਕਿੰਨੀ ਕਦਰ ਹੁੰਦੀ ਹੀ। ਹੈਨਾ ਕਿ ਦਾਦੀ ਦੇ ਨਾਲ ਜਾਂ ਦਾਦੇ ਦੇ ਨਾਲ ਮੰਜੀ ਤੇ ਬਹਿ ਜਾਣਾ, ਲੰਮੇ ਪੈ ਜਾਣਾ। ਤੇ ਬੀਬੀ ਨੂੰ ਕਹਿਣਾ ਕਿ ਬੀਬੀ ਚੱਲ ਬੀਬੀ ਕੋਈ ਕਹਾਣੀ ਸੁਣਾ ਹਾ ਤੂੰ। ਹਨਾ ਕੋਈ ਬਾਤ ਸੁਣਾ ਤੇ ਬੀਬੀ ਨੇ ਬਾਤਾਂ ਸੁਣਾਉਣੀਆਂ। ਪਰ ਕਿੰਨਾ ਵਧੀਆ ਉਹ ਜ਼ਮਾਨਾ ਸੀ, ਲੰਮੇ ਪਿਆ ਵੀ ਬੀਬੀ ਦੇ ਨਾਲ ਬੀਬੀ ਨੇ ਘੋੜੀਆਂ ਜਿਹੀਆਂ ਆਪਣੀਆਂ ਗਣਗਾਉਂਦੀ ਰਹਿਣਾ ਨਿੱਕੀਆਂ ਨਿੱਕੀਆਂ ਨਿੱਕੀਆਂ ਕਹਾਵਤਾਂ ਕੋਈ ਡਰੋਉਣੀ ਵਾਲੀ, ਜਦੋਂ ਸਵੋਉਣਾ ਹੁੰਦਾ ਉਦੋਂ ਡਰੋਉਣੀ ਵਾਲੀ ਸੁਣਾ ਦੇਣੀ, ਕਿ ਏ ਡਰ ਜਾਣ ਨਹੀਂ ਤੇ ਓਦਾਂ ਕੋਈ ਹਾਸੇ ਵਾਲੀ ਜਾਂ ਪਰੀਆਂ ਦੀਆਂ ਜਾਂ ਰਾਜਿਆਂ ਦੀਆਂ ਕਹਾਣੀਆਂ
ਸੁਣੋ
ਤੇ ਜਾਂ ਬਾਤਾਂ ਪੌਨੇ ਹੁੰਨੇ ਆ ਬਾਤਾਂ ਯਾਦ ਤੇਨੂੰ ਬਾਤਾਂ ਕੀ ਹੁੰਦੀਆਂ ਨੇ, ਕੁਛ?
ਹਾਂਜੀ ਹਾਂਜੀ
ਹਾਂ ਮਤਲਬ ਬੁਝਾਰਤ ਤਾਂ ਬੋਲਦੇ ਆ ਨੂੰ ਬੂਜ਼ਾਰਤਾਂ ਹਾਂ ਗੁਜ਼ਾਰਤਾਂ ਵੀ ਬੜੀਆਂ ਸੋਹਣੀਆਂ ਪਾਉਂਦੇ ਹੁੰਦੇ ਸੀ ਪਹਿਲੇ ਪੁਰਾਣੇ ਸਮੇਂ ਦੇ ਵਿੱਚ ਹੇਨਾ
ਬਿਲਕੁਲੁ
ਮਜ਼ਾ ਆਉਂਦਾ ਹੁੰਦਾ ਹੀ ਤੇ ਉਸ ਟਾਈਮ ਦੇ ਵਿੱਚ ਲਾਈਟ ਬੰਦ ਹੋ ਜਾਣੀ ਤੇ ਦਾਦੀ ਲਾਗੇ ਬਹਿ ਜਾਣਾ ਹਨਾ ਤੇ ਹੁਣ ਤੇ ਜ਼ਮਾਨਾ ਚੇਂਜ ਹੋ ਗਿਆ ਹੁਣ ਤੇ ਦਾਦੀਆਂ ਹੈਗੀਆਂ ਤੇ ਅੱਜ ਵੀ ਆ। ਪਰ ਬਹਿੰਦੇ ਅਸੀਂ ਘੱਟ ਵਾ ਦਾਦੀਆਂ ਦੇ ਲਾਗੇ ਹੁਣ। ਦਾ ਜ਼ਮਾਨਾ ਹੋ ਗਿਆ। ਹੁਣ ਤੇ ਕੋਈ ਵਾਂਢੇ ਵੀ ਜਾਂਦਾ ਨਾ ਇੱਕ, ਇੱਕ ਦਿਨ ਦੇ ਲਈ, ਦੋ ਘੰਟੇ ਦੇ ਲਈ ਵੀ ਕੋਈ ਜਾਂਦਾ ਵਾ। ਤੇ ਉਹ ਬਸ ਸਤਿ ਸ੍ਰੀ ਅਕਾਲ ਬੁਲਾ ਕੇ ਰਾਜੀ- ਬਾਜੀ ਪੁੱਛ ਕੇ, ਬਸ ਫੋਨ ਆਪ ਆਪਣੇ ਚ' ਸਾਰੇ ਲੱਗੇ ਹੁੰਦੇ ਆ। ਘਰ ਵਾਲਾ ਵੀ, ਤੇ ਘਰ ਜਿਹੜਾ ਆਇਆ ਵਾ। ਉਹ ਪੁਰਾਣਾ ਵੀ।
ਉਹ ਵੀ ਜੀ- ਜੀ- ਜ -ਜੀ ਬਿਲਕੁਲ- ਬਿਲਕੁਲ।
ਚੇਂਜ ਤੇ ਬਹੁਤ ਆ ਗਦੇ ਨੇ ਸਮਾਜ ਚ ਚਾਹੇ ਉਹ ਗੱਲ ਕੀਤੀ ਜਾਏ ਅਹ, ਟੈਕਨੋਲੋਜੀ ਦੀ ਵੀ ਹੇਨਾ ਪੁਰਾਣੇ ਸਮਿਆਂ ਚ ਵੇਖੋ ਟੈਕਨੋਲੋਜੀ ਨਹੀਂ ਸੀ ਹੈਗੀ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਆਵਾਜਾਈ ਦੇ ਸਾਧਨ ਸੀ ਲਿਮਿਟਡ ਹੀ ਬਹੁਤ ਘੱਟ ਸੀ ਹਨਾ ਸਾਈਕਲ ਯ ਸਾਈਕਲ ਦੀ ਹੀ ਵਰਤੋਂ ਹੁੰਦੀ ਸੀ। ਜਾਂ ਬੈਲ ਗੱਡੀਆਂ ਦੀ ਵਰਤੋਂ ਹੁੰਦੀ ਹਨਾ। ਟਰੈਕਟਰ ਵੀ ਬਹੁਤ ਘੱਟ ਹੁੰਦੇ ਸੀ ਚਲੋ ਜਦੋਂ ਇਸੀਹੀ ਹੋਸ ਸੰਭਾਲੀ। ਟਰੈਕਟਰ ਹੈਗੇ ਸੀ। ਮੋਟਰਸਾਈਕਲ ਵੀ ਹੈਗੇ ਸੀ। ਪਰ ਉਹਤੋਂ ਦੀ ਪੀੜੀ ਜੇ ਉਤੋਂ ਵੀਹ -ਪੱਚੀ ਸਾਲ ਪਹਿਲਾਂ ਚੱਲ ਜਾਈਏ ਨਾ ਤੇ ਟਰੈਕਟਰ ਸੀ। ਉਦੋਂ ਹੱਲਾਂ ਦੇ ਨਾਲ ਹੀ ਉਹ ਜੋੋ ਕੇ ਅਹ ਜਿਹੜੇ ਬਲਦ ਸੀ। ਉਹਨਾਂ ਦੇ ਨਾਲ ਤਾਲੀਆਂ, ਮਾਈਆਂ ਜਾਂਦੀਆਂ ਸੀ, ਠੀਕ ਹੈ। ਪੱਠੇ ਲਿਆਉਣੇ ਤਦ ਵੀ ਰੇੜਿਆਂ ਦੇ ਉੱਤੇ ਲਿਆਉਦੇ ਸੀ ਰੇੜੀ ਵੀ ਬੋਲਦੇ ਹੁੰਦੇ ਸੀ ਉਹਨੂੰਹਨਾ। ਰੇੜੇ ਵੀ ਬੋਲਦੇ ਹੀ। ਉਸ ਟਾਈਮ ਦੇ ਉੱਤੇ ਜਿਹੜੇ ਸੀ। ਮੋਟਰਸਾਈਕਲ ਨਹੀਂ ਸੀ ਕਿ ਜਿਹੜੇ ਗੱਡੀਆਂ ਪਾ ਕੇ ਤੇ ਇੱਥੇ ਲੈ ਆਉ ਤੇ ਵੱਢ ਕੇ ਸੁੱਟ ਦੇਣੇ। ਕਤ ਕੁਤਰ ਵੀ ਦੇਣੇ। ਕੁਤਰ ਦੇ ਵੀ ਲੋਕੀ ਹੱਥਾਂ ਦੇ ਨਾਲ ਸੀ ਠੀਕ ਹੈ। ਹੁਣ ਤੇ ਬੱਤੀਆਂ ਵਾਲੇ ਟੋਕੇ ਆ ਗਏ ਨੇ। ਸਭ ਕੁੱਝ ਚੇਂਜ ਹੋ ਗਿਆ ਹੈ ਮਾਹੌਲ ਹਨਾ। ਤੇ ਪਹਿਲਾਂ ਮਾਹੌਲ ਅਲੱਗ ਸੀ। ਆਵਾਜਾਈ ਦੇ ਸਾਧਨ ਘੱਟ ਸੀ।
ਹਾਂਜੀ।
ਆਉਣਾ- ਜਾਣਾ ਇੰਨਾ ਸੌਖਾ ਨਹੀਂ ਸੀ ਪਹਿਲੇ ਜਮਾਨਿਆਂ ਦੇ ਵਿੱਚ ਹੁਣ ਆਉਣਾ- ਜਾਣਾ ਜਿਹੜਾ ਬੜਾ ਈ ਕੀ ਹੋ ਗਿਆ ਹੈ। ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ। ਫਾਇਦਾ ਇਹ ਆ ਕਿ ਪਹੁੰਚਣਾ ਛੇਤੀ ਹੋ ਗਿਆ ਵਾ ਹਨਾ। ਨੁਕਸਾਨ ਇਹ ਕਿ ਇਨਵਾਇਰਮੈਂਟ ਜਾਦਾ ਆਪਾਂ ਗੰਦਾ ਕਰੀ ਜਾਣ ਡੇਆ ਹਾਂ ਹਨਾ। ਕਿਉਂਕਿ ਸਰਕਾਰ ਤੇ ਕਹਿੰਦੀ ਆ ਕਿ ਇੱਕ ਹੀ ਸਾਧਨ ਯੂਜ ਕਰੋ ਜਿਵੇਂ ਪਬਲਿਕ ਪ੍ਰੋਪਰਟੀ ਹੈ। ਪਬਲਿਕ ਬੱਸ ਵਾ। ਠੀਕ ਉਹ ਯੂਜ ਕਰੋਗੇ ਤੇ, ਆਪਣੇ- ਆਪਣੇ ਸਾਧਨ ਦੇ ਜਿਹੜੇ ਆ ਧੂੰਆਂ ਜਿਹੜਾ ਵਾ ਉਹ ਘਟੇਗਾ ਹਨਾ। ਪੱਲੂਸ਼ਨ ਘਟੇਗਾ ਪਰ ਜਿੰਨੇ ਅਸੀਂ ਆਪਣੇ ਪਰਸਨਲ ਸਾਧਨ ਯੂਜ ਕਰਾਂਗੇ ਉਨਾ ਹੀ ਧੂੰਆਂ ਜਿਹੜਾ ਵਧੇਗਾ। ਬੜੀਗਾ ਚਲੋ ਠੀਕ ਹੈ। ਸਰਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ, ਥੈਂਕੂ।